ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਕਾਲ ਜੀ, ਹੋਰ ਠੀਕ ਹੋ।
ਹਾਂਜੀ-ਹਾਂਜੀ ਵਧੀਆ, ਤੁਸੀਂ ਦੱਸੋ, ਹੋਰ ਕੀ ਕਰਦੇ ਹੋ
ਬਸ ਜੀ, ਵਿਹਲੇ ਬੈਠੇ ਆ ਜੀ।
ਹੋਰ! ਦੱਸੋ, ਘਰ ਪਰਿਵਾਰ ਕਿੱਦਾਂ ਸਾਰਾ।
ਸਭ ਵਧੀਆ-ਸਭ ਵਧੀਆ, ਤੁਸੀਂ ਦੱਸੋ।
ਹਾਂਜੀ-ਹਾਂਜੀ, ਹਾਂਜੀ ਵਧੀਆ, ਤੁਸੀਂ ਦੱਸੋ ਅੱਜ ਤੁਹਾਡਾ ਮੌਸਮ ਕਿਵੇਂ ਦਾ।
ਉਸੀ ਬਾਰੇ ਦਸੋ। ਹੋਰ, ਪ੍ਰਦੂਸ਼ਣ ਬੜਾ ਫੈਲਿਆ ਦਾ ਜੀ ਬਾਹਰ
ਹਾਂਜੀ-ਹਾਂਜੀ, ਇਹ ਤਾਂ ਹੈ।
ਬੋਤ, ਗਲੋਬਲ ਵਾਰਮਿੰਗ ਬੜੀ ਹੋਈ ਦੀ ਹੈ। ਅੱਜ ਕੱਲ੍ਹ
ਹਾਂਜੀ-ਹਾਂਜੀ। ਪ੍ਰਦੂਸ਼ਣ ਤਾਂ ਵੈਸੇ ਬਹੁਤ ਹੈ ਦੇਖੋ ਨਾ, ਕਿੰਨਾ ਵਾਦਗਿਆ ਅੱਜ ਕੱਲ੍ਹ ਵੱਡੇ-ਵੱਡੇ ਸ਼ਹਿਰਾਂ 'ਚ ਜ਼ਿਆਦਾਤਰ ਪ੍ਰਦੂਸ਼ਣ ਦੇਖੋ ਘਰ ਚ ਕਾਲਾ ।
ਬਿਲਕੁਲ-ਬਿਲਕੁਲ ਜੀ ਬਿਲਕੁਲ।
ਹਾਂਜੀ-ਹਾਂਜੀ।
ਏਸੀ ਚਕ- ਚੱਕ ਗਰਮੀ ਬਾਹਰ ਮਾਰੀ ਜਾਂਦੀ ਏ, ਤੇ ਪਰਕਾਰ ਬਾਹਰ ਦਾ ਤਾਪਮਾਨ ਵਧਣਾ ਹੀ ਹੈ ਦੇਖੋ
ਜੀ-ਜੀ ਬਿਲਕੁਲ ਜੀ ਬਿਲਕੁਲ।
ਕਿ ਦੇਖੋ ਜਿੱਥੇ ਚਾਰ ਕਾਰਾ ਗੱਡੀਆ ਇਕੱਠੀਆ ਹੋ ਗਈਆ ਦੇਖੋ ਕਿੰਨਾ ਧੂੰਆ ਨਿਕਲਦਾ ਉਹਦੇ ਵਿੱਚ ਕਿਦਾ ਦਾ, ਹੋਰ ਤੁਸੀ ਦੱਸੋ। ਹਾਂਜੀ-ਹਾਂਜੀ।
ਹੋਰ ਦੱਸੋ ਜੀ।
ਹਾਂਜੀ-ਹਾਂਜੀ ਵਧੀਆ, ਤੁਸੀ ਦੱਸੋ।
ਬੱਸ ਜੀ ਵਧੀਆ, ਮੈਂ ਤੇ ਇਹ-ਇਹ ਕਹਿ ਰਿਹਾ ਜੀ ਆਪਣਾ ਏ ਬਾਹਰ ਦ ਦੇਸ਼ ਵਧੀਆ ਹੈਗਾ, ਇੰਡੀਆ ਤੋਂ ਵੀ।
ਹਾਂਜੀ, ਇਹ ਤਾ ਹੈ।
ਬਾਹਰ ਦਾ ਦੇਸ਼ ਵਧੀਆ ਹੈਗਾ
ਹਾਂਜੀ। ਹੈਲੋ।
ਹੈਲੋ।
ਹੈਲੋ।
ਹੈਲੋ-ਹੈਲੋ ਆ ਰਹੀ ਜੀ ਆਵਾਜ਼ ਤੁਹਾਨੂੰ।
ਹਾਂਜੀ-ਹਾਂਜੀ ਪਹਿਲਾਂ ਨੀ ਆ ਰਹੀ ਸੀ। ਪਹਿਲਾਂ ਤੁਹਾਡੀ ਆਵਾਜ਼ ਨਾ ਕੱਟ-ਕੱਟ ਕੇ ਆ ਰਹੀ ਸੀ।
ਉਹ ਪਤਾ ਕੀ, ਨੈਟਵਰਕ ਪ੍ਰੋਬਲਮ ਏ ਨਾ ਥੋੜ੍ਹੀ ਮੈਂ ਕਹਿ ਰਿਹਾ ਜੀ, ਬਾਹਰਾਂ ਦੇਸ਼ ਵਧੀਆ ਹੈਗੇ ਨੇ। ਪਤਾ ਕੀ ਏ ਜੇ ਉੱਥੇ, ਇਨਵਾਇਰਮੈਂਟ ਵਧੀਆ ਹੈਗਾ।
ਤਾਂ ਬਾਹਲੇ 'ਚ, ਵਧੀਆ ਹੁੰਦਾ ਕਿਉਂਕਿ
ਨਾ ਜ਼ਿਆਦਾ ਪ੍ਰਦੂਸ਼ਣ ਹੁੰਦਾ, ਨਾ ਸੜਕਾਂ ਵੀ ਸਾਫ਼ ਸੁਥਰੀਆਂ ਨੇ ਪੂਰੀਆਂ।
ਉਹੀ ਗੱਲ ਐ ਨਾ ਜੀ।
ਮੇਰੀ ਆਵਾਜ਼ ਆ ਰਹੀ ਸੀ ਤੁਹਾਨੂੰ।
ਹਾਂਜੀ, ਹਾਂਜੀ ਆ ਰਹੀ, ਤੁਹਾਨੂੰ ਆ ਰਹੀ ਹੈ ਜੀ।
ਥੋਡੀ ਆਵਾਜ਼ ਪਤਾ ਨੀ ਕਿਉਂ ਕੱਟ, ਕੱਟ ਕੇ ਆ ਰਹੀ ਹੈ।
ਉਹ ਪਤਾ ਕੀ ਜੀ, ਥੋੜਾ ਨੈਟਵਰਕ ਪ੍ਰੋਬਲਮ ਹੈਗਾ ਨਾ। ਹੁਣ, ਹੁਣ ਆ ਰਹੀ ਹੈ ਜੀ। ਹੈਲੋ।
ਹਾਂਜੀ, ਹਾਂਜੀ।
ਮੈਂ ਕਿਹਾ ਆ ਰਹੀ ਜੀ ਤੁਹਾਨੂੰ ਅਵਾਜ਼।
ਹਾਂਜੀ, ਹਾਂਜੀ ਹੁਣ ਕਲੀਅਰ ਆ ਰਹੀ ਬਿਲਕੁਲ।
ਅੱਛਾ ਜੀ, ਮੈਂ ਪਤਾ ਕੀ ਕਹਿ ਰਿਹਾ ਸੀ, ਮੈਂ ਕਿਹਾ ਬਾਹਰਲੇ ਦੇਸ਼ ਵਧੀਆ ਹੈਗੇ।
ਹਾਂਜੀ, ਹਾਂਜੀ ਇਹ ਤਾਂ ਹੈ ਵੈਸੇ।
ਪਤਾ ਕੀ ਹੈ ਜੀ, ਇੱਥੇ ਤੁਹਾਨੂੰ ਪਤਾ ਇੰਡੀਆ 'ਚ ਐਨੀ ਕਮਾਈਆਂ ਵੀ ਨਹੀਂ ਹੈਗੀਆਂ। ਅੱਜ ਕੱਲ ਕੰਮ ਦੰਦਾ ਹੈ ਨੀ।
ਵੈਸੇ ਵੀ ਇੰਡੀਆ ਵਿੱਚ ਤਾਂ ਦੇਖੋ, ਵੱਧ ਤੋਂ ਵੱਧ ਕਿੰਨਾ ਕੁ ਦੇ ਦੇਨੇ ਕੇ ਦਸ- ਬਾਰਾਂ ਹਜ਼ਾਰ ਤੋਂ ਘੱਟ
ਤੇ, ਨਹੀਂ ਮੇਰੀ, ਮੈਂ ਤੁਹਾਨੂੰ, ਪਤਾ ਕੀ ਹੈ ਜੀ ਵੇਖੋ। ਮੈਂ ਕਹਿ ਰਿਹਾ ਬੱਚੇ ਨੂੰ, ਮਾਂ-ਪਿਓ ਕਿੰਨਾ ਪੜਾਉਂਦੇ ਨੇ ਲੱਖਾਂ ਰੁਪਏ ਲਾ ਕੇ ਫੀਸਾਂ, ਕਿੰਨਾ ਕਿੰਨੀ ਸਟੱਡੀ ਕਰਾਂਦੇ। ਤੇ ਉਹ ਸਰਕਾਰ ਨੌਕਰੀ ਕਿੰਨੀ ਦੇੰਦੀ, ਦਸ-ਪੰਦਰਾਂ ਹਜ਼ਾਰ ਰੁਪਏ ਬਸ ਵੇਖੋ
ਹਾਂਜੀ ਉਹ ਤਾਂ ਹੈ, ਵੈਸੇ ਤਾਂ ਦੇਖੋ ਨਾ ਬੱਚਿਆਂ ਨੂੰ ਮਿਲਣਾ ਚਾਹੀਦਾ ਕਿਹ ਅ ਸਕ ਤਾਂ ਸਿੱਖਣ ਤੇ ਆਪਦਾ ਕੰਮ ਕਰਨ। ਉਹਦੇ ਵਿੱਚ ਜ਼ਿਆਦਾ ਪੈਸੇ ਨੇ, ਹਾਂਜੀ।
ਪਤਾ ਕੀ ਹੈ ਜੀ, ਸਕਿੱਲ ਦੀ ਅਲਗ ਹੀ ਚੀਜ਼, ਸਕਿੱਲ ਅਗਰ ਬੰਦੇ ਸਿਖਲੀ ਫਿਰ ਮਾਰ ਨਹੀਂ ਖਾਂਦਾ ਬੰਦਾ।
ਹਾਂਜੀ, ਹਾਂਜੀ ਇਹ ਤਾਂ ਹੈ।
ਅੱਜ ਕੱਲ੍ਹ ਦੇ ਪਤਾ ਕੀ ਹੈ ਜੀ, ਬੱਚੇ ਇੰਨੀ ਪੜ੍ਹਾਈਆਂ ਕਰ ਲੈਂਦੇ ਨੇ ਬੀ ਕੋਮ ਬੀ ਐਮ ਕੋਮ, ਕੀ ਫਾਇਦਾ ਹੈਗਾ ਜੀ ਇੰਨਾ ਪੜ੍ਹ ਕੇ। ਲਖ, ਕਿੰਨੇ ਲੱਖ ਰੁਪਏ ਲਾ ਕੇ ਪੜ੍ਹਾਈ ਕਰਦੇ ਨੇ ਤੇ ਨੌਕਰੀ ਮਿਲਦੀ ਇਵੇਂ, ਨੌਕਰੀ ਮਿਲਦੀ ਏ ਦਸ ਪੰਦਰਾਂ ਹਜ਼ਾਰ ਦੀ।
ਹਾਂਜੀ-ਹਾਂਜੀ ਨੌਕਰੀਆਂ ਪਰ ਪਤੈ ਕਿੰਨਾ ਲੋਕ ਬ ਲੋਕਾਂ ਨੂੰ ਮਤਲਬ ਜਿੰਨਾ ਲੋਕਾਂ ਨੂੰ ਤਾਂ ਨਾਮ ਨੀ ਪਾਣਾ ਆਂਦਾ ਸਈ ਤਰ੍ਹਾਂ।
ਸਰਕਾਰੀ ਨੌਕਰੀਆਂ ਅੱਜ ਕਾੱਲ੍ਹ ਓਨਾਂ ਨੂੰ ਮਿਲਦੀਆਂ ਨੇ।
ਓਈ ਸਿਫਾਰਸ਼ ਲੱਗਦੀ ਏ ਨਾ ਓਨਾ ਦੀ।
ਹਾਂਜੀ-ਹਾਂਜੀ।
ਕਰਪਸ਼ਨ ਬੜਾ ਹੈਗਾ ਨਾ ਜੀ, ਕਰਪਸ਼ਨ ਚਲਦੈ ਹਰ ਪ ਹੁਣ ਤੁਸੀ ਦੱਸੋ ਆਮ ਆਦਮੀ ਦਸ ਪੰਦਰਾਂ ਹਜ਼ਾਰ 'ਚ ਕੈਵੇਂ ਗੁਜ਼ਾਰਾ ਕਰੇਗਾ?
ਹਾਂਜੀ-ਹਾਂਜੀ ਏ ਤਾ ਹੈ। ਵੇਖੋ ਪੈਲੀ ਗੱਲ ਤਾਂ ਹੂਨ ਵੈਸੇ ਵੀ ਜੜੇ ਗ਼ਰੀਬ ਹੁੰਦੇ ਆ ਪੈਲਾਂ ਈ ਓਨਾਂ ਦੀ ਤਾਂ ਇੰ ਕਮ ੳਨੀ ਕੀ ਹੁੰਦੀ ਐ ਹੈਨਾ, ਬਾਕੀ ਓਹਨਾਂ ਦੇ ਘਰ ਦੇ ਖਰਚੇ ਹੁੰਦੇ ਆ, ਬਾਕੀ ਓ ਬੱਚੇਆਂ ਨੂੰ ਏਨਾਂ ਪੜ੍ਹਾ ਲਿਖਾ ਨੀ ਸਕਦੇ ਹੁੰਦੇ। ਵੀ ਤਾਂ ਜੋ ਓ ਆਪਦੇ ਬੱਚੇਆਂ ਦੀ ਸਿਫਾਰਸ਼ ਲਾ ਕੇ ਓਨਾਂ ਨੂੰ ਵੀ ਵੱਡੇ ਕੰਮ ਤੇ ਲਗਵਾ ਸਕਣ।
ਓਈ ਤੇ ਪਤੈ ਕੀ ਈ ਜਦੋਂ ਜਿਵੇਂ ਬੰਦੇ ਕੋਲ ਪੈਸਾ ਹੁੰਦੈ ਨਾ
ਹਾਂਜੀ। ਐ ਹੈ ਈ ਏੱਕ ਨਯਾ ਕਰਕੇ। ਹਾਂਜੀ-ਹਾਂਜੀ ਏ ਤਾਂ ਐ। ਸਈ ਮੈਨੇ ਸਈ ਮੈਨੇ ਜਿਦੇ ਕੋਲ ਪੈਸੇ ਨਾ ਅੱਜ ਦੇ ਮੇਯ ਕਿ ਅੱਜ ਦੇ ਦੁਨੀਆਂ ਵੇੱਚ ਓ ਰਾਜਾ। ਬਾਕੀ ਤਾਂ ਸਾਰੇ ਐਵੇਂ ਈ ਐ।
ਪਤਾ ਕੀ ਏ ਜੜਾ ਯੂਨੀਵਰਸ- ਬੰਦਾ ਨਾ ਓ ਪੈਸਾ-ਪੈਸਾ ਓ ਪੈਸੇ ਨੂੰ ਈ ਖਿੱਚਦੈ। ਓ ਤੇ ਬੜੇ ਘੱਟ ਮਿਡਲ ਕਲਾਸ ਹੁੰਦੇ ਨੇ ਜੜੇ ਕਾਮਯਾਬ ਹੁੰਦੇ ਨੇ।
ਹਾਂਜੀ-ਹਾਂਜੀ ਏ ਤਾਂ ਹੈ।
ਤੁ, ਪਤੈ ਕੀ ਏ ਅੱਜ ਕਾੱਲ ਤੇ ਬੰਦਾ ਫਸ ਈ ਜਾਂਦੈ ਆਪਣੇ ਘਾਰ ਪਰਿਵਾਰ ਦੇ ਖਰਚੇ ਬੱਚੇਆਂ ਦੀ ਫੀਸਾਂ ਓਸ ਓ ਨੌਕਰੀ ਨਾਲ ਬੰਨ ਜਾਂਦਾ ਹੈਗਾ ਜੀ
ਹਾਂਜੀ।
ਅਗਰ ਬੰਦੇ ਨੂੰ ਰਿਸਕ, ਰਿਸਕ ਓ ਤਾਂ ਲਏ ਕਿਉਕਿ ਓ ਬਨ, ਬੰਨ ਜਾਂਦੇ ਨ ਪੈਸਾ ਦੇ ਚੱਕਰ ਇੱਚ। ਪਤੈ ਕੀ ਏ ਸਰਕਾਰ ਨੂੰ ਚਾਈਦੈ ਕਿ ਹਰ ਘਰ ਈ ਚਾਲੀ, ਪੰਜਾ-ਪੰਜਾ ਹਜ਼ਾਰ ਰਪਏ ਮੀਨਾ ਨੌਕਰੀ ਦੇਵੇ। ਪਤੈ ਕੀ ਹੈਗੀ ਏ ਐਵੇਂ ਫੇਰ ਕੀ ਫੈਦਾ ਹੈਗੈ।
ਹਾਂਜੀ, ਹਾਂਜੀ-ਹਾਂਜੀ ਇਹ ਤਾਂ ਹੈ।
ਘਾਰ ਦੇ ਖਰਚੇ ਕਰਨਗੇ ਓ ਬੱਚੇਆਂ ਦੀ ਫੀਸ ਤਾ ਦੇਨਗੇ ਕੇ ਬਿਜਲੀ ਦਾ ਬਿੱਲ ਦੇਣਗੇ ਕੀ-ਕੀ ਦੇਣਗੇ। ਹਰ ਚੀਜ ਤੇ ਟੈਕਸ ਲਾਇਆ ਦੈ।
ਹਾਂਜੀ-ਹਾਂਜੀ, ਏ ਤਾਂ ਅੱਜ ਕੱਲ੍ਹ ਤਾਂ ਟੈਕਸ ਵੀ ਏਨੇ ਜ਼ਾਦਾ ਕਰ ਦਿੱਤੇ ਹੈਨਾ ਕਿ ਆਮ ਆਦਮੀ ਮਤਬ ਕੀ ਆਮ ਗ਼ਰੀਬ ਇਨਸਾਨ ਤਾਂ ਭਰ ਹੀ ਨੀ ਸਕਦੇ ਓਨਾਂ
ਹਾ ਓ ਓਈ ਗੱਲ ਕੈ ਰਏ ਨਾ ਤੁਆਨੂੰ ਮੈ। ਹੁਣ ਤੁਸੀ ਹਿਸਾਬ ਲਾ ਲੋ ਪਟਰੋਲ ਕਿੰਨਾਂ ਮੈਂਗਾ ਐ। ਹਰ ਚੀਜ਼ ਇੱਚ ਟੈਕਸ ਹੈਗੈ। ਐਸੀ ਕੋਈ ਚੀਜ ਨੀ ਹੈਗੀ ਜਿ
ਹਾਂਜੀ-ਹਾਂਜੀ ਏ ਤਾਂ ਹੈਗੈ।
ਐ ਤੇ ਬਾਹਰ ਆਲੀ ਕੰਟਰੀ ਵਧੀਆ ਹੈਗੀਆਨ। ਦੁਬਈ ਲਾ ਲੋ ਤੁਸੀ, ਭਾਵੇ ਤੁਸੀ ਪਾਂਜ ਕਰੋੜ ਦੀ ਪ੍ਰੋਪਰਟੀ ਖਰੀਦ ਲੋ ਕੋਈ ਟੈਕਸ ਨੀ ਹੈਗਾ।
ਹਾਂਜੀ।
ਬਸ ਐਈ, ਐਈ ਫੈਦਾ ਹੈਗਾ ਨਾ ਜੀ। ਸਾਡੀ ਸਰਕਾਰ ਨੂੰ ਚਾਈਦੈ ਕਿ ਜਿਆਦਾ ਕੰਮ ਦਵੇ, ਬਨੇਆ ਜੇ ਕੰਮ ਹੋਏਗਾ, ਤਾਂ ਹੀ ਤਰੱਕੀ ਕਰੇਗਾ ਦੇਸ਼-
ਹਾਂਜੀ- ਹਾਂਜੀ ਇਹ ਤਾਂ ਹੈ-
ਹੁਣ ਤੁਸੀ ਚਾਈਨਾ ਲਾ ਲਓ, ਚਾਈਨਾ 'ਚ ਵੇਖ ਲ ਇਨਾ ਕਮ ਹੈਗਾ ਜਿਦਾਂ ਅੰਤ ਨਹੀ-
ਹਾਂਜੀ- ਹਾਂਜੀ- ਹਾਂਜੀ -ਹਾਂਜੀ-
ਚਾਈਨਾ 'ਚ ਐਸਾ ਕੋਈ ਬੰਦਾ ਨਹੀ ਹੈ। ਜਿਹੜਾ ਨਹੀ ਕੰਮ ਕਰਦਾ ਹੋਵੇ- ਪਤਾ ਕੀ ਹੈ ਜੀ, ਚਾਈਨਾ ਤੁਹਾਨੂੰ ਪਤਾ ਕਿਨਾ ਅਗੇ ਡਿਵਲਪ ਹੈਗਾ।
ਹਾਂਜੀ- ਹਾਂਜੀ ਇਹ ਤਾਂ ਹੈ। ਕਿਉਕਿ ਉਥੋਂ ਦੇ ਜਿਹੜੇ ਲੋਕ ਆ ਨਾ, ਉਹ ਵੀ ਮਤਲਬ ਕਿ ਆਪਦੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ- ਬਹੁਤ ਕੁੱਝ ਕਰਦੇ ਨੇ, ਆਪਣੇ ਹੈਗੇ ਆ ਬਸ ਦੇਖੋ- ਫੋਨ ਚਲਾਇਆ, ਚਲੋ ਜੀ ਬਹਿ ਜਾਓ ਫੇਰ ਦੇਖ ਲੋ ਫੇਰ- ਪੈ ਜਾਓ ਫੇਰ ਬਸ, ਸਾਨੂੰ ਕੋਈ ਹਾਂਜੀ, ਸਾਨੂੰ ਕੰਮ- ਕਰਨ ਨੂੰ ਨਾ ਕੋਈ ਕਵੇ ਬਸ ਸਾਨੂੰ ਕੋਈ ਸਾਰੇ ਐਵੇ ਕਹਿ ਦੂ ਕਿ ਬਸ ਜੀ ਪੈ ਜਾਓ ਬਸ-
ਬਸ -ਬਸ ਜੀ-
'ਚ ਲੋਕ, ਇੰਡੀਆ ਦੇ ਲੋਕ ਐਵੇ ਦੇ ਨੇ-
ਬਹੁਤ ਜੀ ਬਹੁਤ, ਬੜੇ ਆਲਸੀ ਨੇ-
ਹਾਂਜੀ- ਹਾਂਜੀ-
ਹੁਣ ਦੇਖ ਲਓ ਤੁਸੀ, ਹੁਣ ਫੋਨ ਦੇਖ ਲਓ ਵੀ ਐਵੇ ਤੁਸੀਂ ਫੋਨ ਹੈਗਾ। ਹੁਣ ਹਰ ਚੀਜ਼ ਘਰ ਬੈਠ ਕੇ ਚਾਹੀਦੀ ਹੈ ਜੀ, ਔਨਲਾਈਨ ਸ਼ੋਪ- ਸ਼ੋਪਿੰਗ ਕਰ ਰਹੇ, ਖਾਣਾ ਔਡਰ ਕਰ ਰਹੇ ਨੇ-
ਹਾਂਜੀ- ਹਾਂਜੀ-
ਇਹ ਪਤਾ ਕੀ ਹੈਗਾ ਜੀ, ਇਹ ਆਪਣਾ ਨੁਕਸਾਨ ਹੀ ਹੈਗਾ ਇਸ ਚੀਜ ਹੀ-
ਸਿੱਧੀ ਗੱਲ ਆ, ਹੱਥ ਹਿਲਾਉਣਾ ਨਾ ਪਵੇ ਸਾਰਾ ਕਮ ਬਸ ਉਤੋ- ਉਤੋ ਹੋ ਜਾਵੇ ਐਵੇ ਜਾਦੇ ਹਜ- ਬਾਕੀ ਦੇਸਾਂ ਦੇ ਲੋਕਾਂ ਨੂੰ ਐਵੇਂ ਕਿ ਸਾਡਾ ਦੇਸ਼ ਵੀ ਗਰੋ ਕਰੇ ਤੇ ਅਸੀਂ ਵੀ।
ਹਾਂਜੀ। ਇਹ ਇੰਡੀਆ ਘਰ ਰਿਹਾ ਹੈ ਡਰਾਮ, ਬੰਦਿਆ ਨੂੰ।
ਹਾਂਜੀ-ਹਾਂਜੀ।
ਤੁਸੀਂ ਬਾਹਰਲਾ ਦੇਸ਼ ਵੇਖ ਲਓ, ਉੱਥੇ ਬੁੱਢੀਆਂ ਤ ਕੰਮ ਕਰਦੀਆਂ ਨੇ।
ਹਾਂਜੀ-ਹਾਂਜੀ।
ਪੰਜਾਹ ਸੱਠ-ਸੱਠ ਸਾਲ ਦੀ ਉਹ ਵੀ ਕੰਮ ਕਰਦੇ ਨੇ ਇੱਥੇ ਤੇ, ਬੰਦੇ ਨੀ ਕਰ ਸਕਦੇ।
ਹਾਂਜੀ-ਹਾਂਜੀ, ਇਹ ਤਾਂ ਹੈ।
ਗਰੋਹ ਬੜਾ ਹੈ ਨਾ ਜੀ ਬਾਹਰ।
ਹਾਂਜੀ।
ਹੋਰ, ਤੁਸੀਂ ਦੱਸੋ ਕੀ ਕਰ ਰਹੇ ਹੋ?
ਬਸ ਫ੍ਰੀ ਸੀ। ਸ਼ਾਮ ਦੀ ਸਬਜ਼ੀ- ਪਾਣੀ
ਅੱਛਾ ਰੋਟੀ ਖਾਹ ਕੇ ਆਈਏ, ਬਣਾਨੀ, ਖਾਹਣੀ।
ਨਹੀਂ, ਨਹੀਂ ਹਜੇ ਤਾਂ ਟਾਈਮ ਹੀ ਨਹੀਂ ਹੋਇ ਰੋਟੀ ਦਾ, ਹਜੇ ਤਾਂ ਬਣਾਉਣੀ ਆ।
ਅੱਛਾ- ਅੱਛਾ, ਚਲੋ ਵਧੀਆ ਜੀ। ਘੁੰਮਣ ਨਹੀਂ ਗਏ ਤੁਸੀਂ ਕਿੱਥੇ?
ਨਹੀਂ- ਨਹੀਂ ਗਰਮੀ ਬਹੁਤ ਜ਼ਿਆਦਾ। ਗਰਮੀ ਕਰਕੇ ਨਿਕਲ ਨੂੰ ਦਿਲ ਨੀ ਕਰਦਾ।
ਗਰਮੀ ਤਾਂ ਬੜੀ ਜ਼ਿਆਦਾ ਜੀ। ਵੈਦਰ ਓਨੇ ਹੀ ਖ਼ਰਾਬ ਕੀਤਾ ਤ' ਪੋਲਿਊਸ਼ਨ ਨੇ ਸਾਰਾ।
ਹਾਂਜੀ- ਹਾਂਜੀ ਉਹਦੇ ਕਰਕੇ ਉਹ ਕਿ ਦੇਖੋ, ਪਲੂਸ਼ਣ ਵਧੀ ਜਾਂਦਾ। ਉਹਦੇ ਕਰਕੇ, ਗਰਮੀ ਹੋ ਰਹੀ ਹੈ ਜ਼ਿਆਦਾ।
ਉਹ-ਹਾਂ
ਕਿਉਂਕਿ ਜੇਕਰ ਵਾਤਾਵਰਨ ਸਾਫ਼ ਹੋਊਗਾ ਦੇਖੋ ਹਨਾ ਸਿੱਧੀ ਗੱਲ ਆ ਵਾਤਾਵਰਨ ਸਾਫ਼ ਹੋਗਾ। ਫੇਰ ਹੀ ਕਿਤੇ ਜਾ ਕੇ, ਪ੍ਰਦੂਸ਼ਣ ਵੀ, ਮਤਲਬ ਕੀ ਤਾਪਮਾਨ ਘਟੂਗਾ।
ਹਾਂਜੀ। ਉਹੀ ਗੱਲ ਹੈ ਨਾ ਜੀ। ਇੰਨੇ ਗੰਦੇ ਧੂੰਏ ਹੈਗੇ ਨੇ ਜੀ, ਹਾਂਜੀ।
ਸਾਡੇ ਮੌਸਮ ਮਤਲਬ ਕਿ ਅੱਜ ਸਾਡੇ ਵੱਲ ਪੂਰਾ ਮੀਂਹ ਪੈਣ ਦੇ ਚਾਂਸ ਸੀਗੇ। ਪਰ ਹੋ ਮਤਾ ਇੱਕਦਾ ਮ ਧੁੱਪ ਨਿਕਲ ਆਈ ਹੀ ਬੜੀ ਜਿਆਦਾ ਤੇਜ਼, ਉਹ ਵੀ ਬੜੀ ਜਿਆਦਾ ਤੇਜ਼।
ਬਸ ਇਹੀ ਹੈਗਾ ਜੀ। ਪਤਾ ਕੀ ਜੇ ਅਗਰ ਬਾਰਿਸ਼ ਹੁੰਦੀ ਵੀ ਹੈ ਨਾ ਇੰਨੀ ਗਰਮੀ 'ਚ ਫੇਰ ਧੁੱਪ ਨਿਕਲਦੀ, ਬੜੀ ਜਿਆਦਾ ਗਰਮੀ ਲੱਗਦੀ।
ਹਾਂਜੀ- ਹਾਂਜੀ, ਇਹ ਤਾਂ ਹੈ।
ਹਮ।
ਹੋਰ ਤੁਸੀਂ ਦੱਸੋ?
ਮੈਂ ਤਾਂ ਵਧੀਆ ਜੀ।
ਠੀਕ ਹੈ ਜੀ। ਹੋਰ ਘਰ ਪਰਿਵਾਰ ਕਿੱਦਾਂ, ਤੁਹਾਡੇ ਬੱਚੇ ਕਿਵੇਂ ਨੇ?
ਅਹ ਸਾਡੇ ਕਿੱਥੇ ਬੱਚੇ, ਅਸੀਂ ਆਪ ਬੱਚੇ ਹੈਗੇ ਆ ਜੀ।
ਠੀਕ ਹੈ ਜੀ।
ਹਾਂਜੀ।
ਅਸੀਂ ਵੀ ਵੈਸੇ ਬ ਸਾਡੇ ਵੀ ਬੱਚੇ ਨੀ ਹੈਗੇ, ਅਸੀਂ ਆਪ ਵੀ ਬੱਚਾ ਵਰਗੇ।
ਹਾਂ, ਤੂੰ ਤੁਹਾਡੀ ਕਿੰਨੀ ਉਮਰ ਹੈ ਜੀ?
ਮਤਲਬ ਮੇਰੀ ਏਜ ਤਾਂ ਹਜੇ ਥੋੜੀ ਆ। ਟਵੰਟੀ ਥ੍ਰੀ, ਟਵੰਟੀ ਥ੍ਰੀ।
ਤੇ ਮੇਰੀ ਟਵੈਂਟੀ ਵਨ ਹੈਗੀ ਹੈ।
ਅਈਅਅੱਛਾ ਤੁਸੀਂ ਮੇਰੇ ਤੋਂ ਵੀ ਛੋਟੇ ਏਦਾ ਮਤਲਬ, ਠੀਕ ਹੈਅ ਠੀਕ ਹੈ। ਠੀਕ ਹੈ ਜੀ। ਵੈਸੇ ਤਾਂ ਜਿੰਨਾ ਟਾਈਮ ਬ ਵੈਸੇ ਵੀ ਜਿੰਨਾ ਟਾਈਮ ਇਨਸਾਨ ਹੈ ਨਾ, ਹੁਨ ਦੇਖੋ ਤੀਆਂ- ਬੱਤੀਆਂ ਸਾਲਾਂ ਦੀ ਇਹ ਉਹਨਾ ਟਾਈਮ ੳਹ ਬੱਚਾ ਹੀ ਹੁੰਦਾ। ਸਹੀ ਮਹਿੰਦਾ ਸਾਰਾ
ਉਹ ਤੇ ਹੈਈ ਹੈ ਜੀ।
ਹਾਂਜੀ- ਹਾਂਜੀ।
ਹੋਰ ਦੱਸੋ ਜੀ ਤੁਸੀਂ?
ਹੋਰ ਬਸ ਵਧੀਆ, ਮੈਨੂੰ ਲਗਦਾ ਨੀਂਦ ਆ ਰਹੀ ਹੈ ਨਾ ਸ਼ਾਇਦ ਵਾਾਸੀਆਂ ਲੈ ਰਹੇ ਹੋ। ਲੈ ਰਿਹਾ ਕੋਈ।
ਨਹੀਂ, ਮੈਂ ਤੁ ਜੀ ਬਾਹਰ ਖੜਾ ਵਾਂ ਘਰ ਦੇ।
ਐਵੇਂ ਲੱਗ ਰਿਹਾ ਜਿਵੇਂ ਕੋਈ ਵਾਸੀਆਂ ਲੈ ਰਿਹਾ।
ਆਵਾਜ਼ ਆਈ ਹੋਣੀ ਕਿਸੀ ਦੀ ਪਿੱਛੋਂ।
ਹਾਂਜੀ- ਹਾਂਜੀ।
ਚਲੋ ਜੀ, ਠੀਕ ਹੈ ਤੁਹਾਡੇ ਨਾਲ। ਗੱਲ ਕਰਕੇ ਵਧੀਆ ਲੱਗੇ ਠੀਕ ਹੈ, ਸਤਿ ਸ਼੍ਰੀ ਅਕਾਲ।
ਬੋ।